ਹਾਂਜੀ, ਸਤਿ ਸ੍ਰੀ ਅਕਾਲ।
ਹਾਂਜੀ, ਸਤਿ ਸ੍ਰੀ ਅਕਾਲ ਜੀ ਹੋਰ, ਕੀ ਹਾਲ ਚਾਲ ਏ?
ਵਧੀਆ, ਜੀ ਤੁਸੀਂ ਸੁਣਾਓ?
ਬਸ ਜੀ, ਠੀਕ ਆ ਅਸੀਂ ਵੀ, ਠੀਕ ਆ ਹੋਰ ਸੁਣਾ, ਕੀ ਕਰਦੇ? ਬਸ ਕੁਛ ਨੀ, ਐਵੇਂ ਈ ਬੈਠੇ ਹੋਏ ਸੀ। ਯਾਦ ਕਰਨਾ ਈ ਐ ਅਸੀਂ ਤੇ ਕਰਦੇ ਰਹਿੰਨੇ ਆ, ਤੁਸੀਂ ਤੇ ਨੀ ਕਰਦੇ ਅਸੀਂ ਤੇ ਕਰਨਾ ਈ ਏ।
ਬਸ, ਮੈਂ ਵੀ ਜਰਾ ਬੀਜੀ ਰਹਿੰਨੀ ਆ, ਪੋਤਰਾ ਛੋਟਾ ਏ। ਔਰ ਯਾਰ, ਏ ਲੱਗੇ ਰਈਦਾ ਵੇ, ਕਦੀ ਕੁੱਛ ਉਦਾ ਕਦੀ ਕੁ
ਆ ਮੈਂ ਉਹੀ ਪੁੱਛਣ ਅਸਤੇ ਕੀ ਤਾ ਸੀ ਮੈਂ ਕਿਹਾ ਠੀਕ ਕਹਿੰਦੇ ਸੀ ਨਾ ਪਿੱਛੇ ਠੀਕ ਨੀ ਐ ਕਾਕਾ ਦੰਦੀਆਂ ਦੁੰਦੀਆਂ ਕੱਢਦਾ ਪਿਆ। ਤੇ ਮੈਂ ਕਿਹਾ ਚੱਲ ਪੁੱਛਾ ਹਾਲ ਚਾਲ ਠੀਕ ਏ ਹੁਣ
ਆ ਬਸ ਐਵੇਂ ਈ ਇਹ ਕਦੀ ਠੀਕ ਹੋ ਲੱਗਦਾ ਐ ਕਦੀ ਨਈ ਉਹ ਬਸ ਦੰਦਾਂ ਦੇ ਕਰਕੇ ਐਵੇ ਈ ਕਰਦਾ ਪਿਆ ਵੇ। ਕਦੀ ਤੇ ਕਰਨ ਨਾ ਜਾਂਦਾ ਵੇ ਕਿਸੇ ਦਿਨ ਬੜਾ ਤੰਗ ਕਰਦਾ ਏ। ਫੇਰ ਕੀ ਕਿਸੇ ਦਿਨ ਦੋ ਦਿਨ ਵਿੱਚ ਠੀਕ ਰਹਿੰਦਾ ਵੇ। ਕੱਢ ਕੇ ਤਿੰਨ ਦਿਨ ਚੱਲਦੀ ਰਈ। ਨੇ ਨਾ ਛੇ ਮਹੀਨੇ ਦਾ ਹੋਇਆ ਪੰਜਵਾਂ ਮਹੀਨਾ ਵਾਰ ਇਹਨੂੰ ਲੱਗਿਆ ਹੋਇਆ ਸੀਂ ਛੇਵਾਂ ਲੱ
ਹਜੇ ਛੋਟਾ ਹਾਂ ਹਜੇ ਛੋਟਾ ਏ ਬੜੀ ਜਲਦੀ ਦੰਦੀਆਂ ਕੱਢ ਲਈਆਂ ਇਨੇ ਕਮਜ਼ੋਰੀ ਤੇ ਆਏਗੀ ਨਾ ਫਿਰ ਹੂੰ।
ਨਹੀਂ ਤੇ ਚੱਲਦਾ ਫਿਰਦਾ ਬੱਚਾ ਕੱਢ ਲੈ ਨਾ ਤੇ ਪਰੇਸ਼ਾਨੀ ਨੀ ਆਂਦੀ। ਤੇ ਹੁਣ ਤੇ ਫੇਰ ਦਿੱਕਤ ਰਹੀ ਐ।
ਜਲਦੀ ਰੋਟੀ ਖਾਣੀ ਹੋਏਗੀ ਨਾ ਇਨੇ ਇਸ ਵਸਤੇ
ਇਹ ਕੰਮਾਂ ਦੀ ਕਾਲੀ ਏ ਇਹਨੇੇ ਸਾਰੇ ਕੰਮ ਜਲਦੀ ਕਰ ਲੈਣੇ ਇਹਨੇ ਹੁਣ ਅਸੀਂ ਉਹਨੂੰ ਵਾਕਰ 'ਚ ਬਠਾਂਨੇ ਆ ਤੇ ਪੈਰ ਥੱਲੇ ਲੱਗ ਜਾਂਦੇ ਆ ਸੁ ਤੇ ਜ਼ਰਾ-ਜ਼ਰਾ ਉਹਨੂੰ ਪੈਰਾਂ ਨਾਲ-ਨਾਲ ਅੱਗੇ ਵੀ ਕਰਦਾ ਜੇ ਆ ਸਵੇਰੇ ਅਸੀਂ ਵੇਖ ਕੇ ਬੜੇ ਖੁਸ਼ ਹੁੰਦੇ ਪਏ ਸਾਂ। ਰੋਦਾ ਪਿਆ ਸਵੇਰੇ ਮੈਂ ਪਾਠ ਕਰਦੀ ਪੀ ਸੀ। ਹਾਂ ਮੈਂ ਪਾਠ ਕਰਦੀ ਪਈ ਸਾ ਤੇ ਉਹ ਕਹਿੰਦੀ ਮੰਮੀ ਮੈਂ ਨਾ ਜਾ ਰਹੀ। ਤੁਸੀਂ ਫੜੋ ਉਹਨੂੰ ਮੈਂ ਕਿਹਾ ਮੈਂ ਫੜਾ ਉਹ ਤੂੰ ਇਹਨੂੰ ਵਾਕਰ 'ਚ ਬਿਠਾ ਦੇ। ਵਾਕਰ 'ਚ ਬਿਠਾਇਆ ਮੇਰੇ ਕੋਲ ਹੀ ਤੇ ਥੱਲੇ ਪੈਰ ਲੱਗ ਰਹਿੰਦਾ ਸੀ ਜਰਾ ਕੁ ਹਿਲਾਈ ਸੀ ਤੇ ਬੜੇ ਖੁਸ਼ ਹੋਇਆ ਅਸੀ ਤੇ ਵੇਖ ਕੇ ਕੇ ਮੈਂ ਕਹਿਲੋ ਇਹ ਵੀ ਚਲਾਉਣ ਲੱਗ ਗਿਆ ਐ ਤੇ
ਬੜੀ ਖੁਸ਼ੀ ਹੁੰਦੀ ਏ ਬੱਚਾ ਪਹਿਲੀ ਫਰਲਾਂਗ ਪੁੱਟਦਾ ਤੇ ਬੜੀ ਖੁਸ਼ੀ ਹੁੰਦੀ ਏ।
ਹਾਂ ਸ਼ੈਤਾਨ ਬੜਾ ਹੋ ਗਿਆ ਵਾ ਸ਼ਰਾਰਤੀ ਬੜਾ ਹੋ ਗਿਆ ਵਾ।
ਤੇ ਮੈਂ ਤੁਹਾਨੂੰ ਪੁ ਪੁੱਛਣਾ ਸੀ ਮੈਂ ਨਾ ਔਨਲਾਈਨ ਮੰਗਵਾਏ ਸੀ ਮੈਂ ਅ ਹਨ ਨਾ ਮੰਗਵਾਈ ਸੀ। ਅ ਨਾਈਟ ਕਰੀਮ ਮੰਗਾਈ ਸੀ। ਤੇ ਨਾ ਉਹ ਐਕਸਪਾਇਰੀ ਡੇਟ ਦੀ ਆ ਗਈ ਏ ਤੇ ਮੈਂ ਪੁੱਛ ਰਹੀ ਸੀ ਤੁਸੀਂ ਵੀ ਧਨ ਤੁਸੀਂ ਵੀ ਕਹਿੰਦੇ ਸੀ ਨਾ ਵੀ ਮੈਂ ਵੀ ਮੰ ਮੰਵਾਇਆ ਵੇ ਸਮਾਨ ਮੈਂ ਵੀ‌ ਇਕ ਅ ਰਿਟਰਨ ਕਰ ਕੀਤਾ ਏ। ਤੇ ਮੇਰੇ ਕੋਲੋਂ ਤੇ ਹੋਈ ਨੀ ਰਿਹਾ। ਰਿਟਰਨ ਤੁਸੀਂ ਕਿਵੇਂ ਕੀਤਾ ਸੀ ਮੇਰੇ ਤੇ ਹੋਈ ਨੀ ਰਹੀ ਰਿਟਰਨ ਦੀ ਤੇ ਮੈਂ ਟਰਾਈ ਕਰਦੀ ਪਿਆ ਕਿਸ ਤਰ੍ਹਾਂ ਕਰਨਾ ਫੇਰ ਰਿਟਰਨ ਉਹਨੂੰ ਮੈਨੂੰ ਤੇ ਮੈਂ ਕਿਹਾ ਚੱਲ ਮੈਨੂੰ ਐਕਸਪਾਇਰੀ ਡੇਟ ਦੀ ਕਰੀਮ ਆ ਗਈ ਏ।
ਤੇ ਤੁਸੀਂ ਰਿਟਰਨ ਦਾ ਓਪਸ਼ਨ ਹੈਗਾ ਕਿ ਜਦੋਂ ਤੁਸੀਂ ਔਡਰ ਕੀਤਾ ਸੀ।
ਹਾਂ ਉਸ ਟਾਈਮ ਤੇ ਹੈਗਾ ਸੀ ਰਿਟਰਨ ਦਾ ਓਪਸ਼ਨ
ਹਾਂ ਤੇ ਫੇਰ ਤੇ ਹੋ ਜਾਣਾ ਚਾਹੀਦਾ ਰਿਟਰਨ ਵਾਲੀ ਉਹਦੇ 'ਚ ਕਲਿੱਕ ਕਰਕੇ ਦੇਖੋ ਤੁਸੀਂ ਤੇ
ਨਾ ਕੀ ਤਾਂ ਇਹ ਹੋ ਨੀ ਰਿਹਾ ਤੁਸੀਂ ਈਮੇਲ ਵਗੈਰਾ ਵੀ ਕੀਤਾ ਸੀ ਨਾ ਕਹਿ ਰਹੇ ਸੀ ਮੈਂ ਈਮੇਲ ਕਰ ਤਾ ਸੀ ਫਿਰ ਉਹ ਹੋ ਗਿਆ ਸੀ ਮੇਰਾ ਕੰਮ
ਮੈਂ ਤੇਨੀ ਕਰਦੀ ਹੈਗੀ ਆ ਕੰਮ ਨਾ ਮੈਂ ਆਪਣੇ ਬੱਚਿਆਂ ਕੋਲ ਕਰਵਾ ਲੈਂਣੀ ਆਂ। ਬੇਟੇ ਨੂੰ ਕਰਦਾ ਸੀ ਤੇ ਮੈਂ ਤੇ ਨੀ ਕੀਤਾ ਸੀ ਮੈਂ ਤੇ ਉਹਨਾਂ ਨੂੰ ਮੈਨੂੰ ਤੇ ਕੁਛ ਸਮਝ ਜਿਆਦਾ ਨੀ ਆਂਦਾ ਕੁਛ ਤੇ ਮੈਂ ਤੇ ਉਹਨਾ ਨੂੰ ਫੜਾ ਦਿੰਦੀ ਆਂ ਪਾ ਉਹੀ ਕਰ ਦਿੰਦੇ ਨੇ। ਜਿਹੜਾ -ਜਿਹੜਾ ਕੰਮ ਮੈਨੂੰ ਕਰਨਾ ਹੁੰਦਾ ਉਹ ਆਪੇ ਕਰ ਲੈਂਣੀ ਆ।
ਹਾਂ।
ਜਿਹੜਾ ਨਹੀਂ ਆਉਂਦਾ ਫੇਰ ਉਹ ਮੈਂ ਬੱਚਿਆਂ ਨੂੰ ਫੜਾ ਦਿੰਦੀ ਆਂ।
ਹਾਂ ਮੈਂ ਉਹੀ ਕਹਿ ਰਹੀ ਮੈਂ ਕਿਹਾ ਦੇਖੋ ਔਨਲਾਈਨ ਚੀਜ਼ਾਂ ਖਰੀਦ ਤੇ ਲੈਂਨੇ ਅਸੀ ਵਿਸ਼ਵਾਸ ਕਰਕੇ ਫਿਰ ਪਰ ਇਹ ਸਾਡੇ ਨਾਲ ਐਵੇਂ ਕਰ ਦਿੰਦੇ ਨੇ ਨਾ ਤੇ ਫੇਰ ਮਨ ਨੀ ਕਰਦਾ ਔਨਲਾਈਨ ਚੀਜ਼
ਆਹੋ ਹੁੰਦੀ ਆ ਵੀ ਤੇ ਇੰਨੀਆਂ ਮਹਿੰਗੀਆ ਹੁੰਦੀ ਤੁਸੀਂ ਕਿਹੜੀ ਅੱਛਾ ਵਾ ਕੰਪਨੀ ਦੀ ਮ ਮੰਗਾਈ ਹੋਣੀ ਹੈ ਨਾ ਜਿਹੜੀ
ਹਾਂ ਮੈਂ ਵਧ ਵਧੀਆ ਕੰਪਨੀ ਦੀ ਮੰਗਾਈ ਸੀ ਮੈਂ ਤੇ ਅੱਛੀ ਮੰਗਵਾਾਈ ਸੀ ਮਹਿੰਗੀ ਕਰੀਮ ਹੈਗੀ ਇਹ ਤੇ ਮੈਂ ਕਿਹਾ ਚਲੋ ਰਿਟਰਨ ਕਰਨੀ ਆ।
ਵੇਖੋ ਤੁਸੀਂ ਆਪਣੇ ਬੱਚਿਆਂ ਨੂੰ ਕਹਿ ਕੇ ਵੇਖੋ ਯ ਜ ਨੌਲੇਜ ਹੈ ਇਸ ਬਾਰੇ ਚ
ਹਾਂ ਮੈਂ ਕਿਹਾਿਆ ਚਲੋ ਸ਼ਾਇਦ ਤੁਹਾਨੂੰ ਨੌਲੇਜ ਹੋਏਗੀ ਇਸ ਬਾਰੇ ਚ ਈਮੇਲ,
ਤੇ ਮੈਂ ਬੱਚੇ ਕਰਦੇਦੀ ਮੈਂ ਨੀ ਕਦੀ ਕੀਤਾ।
ਹਾਂ-ਹਾਂ ਤੇ, ਫੇਰ ਮੈਂ ਉਸੇ ਨੂੰ ਫੋਨ ਕਰਾਂਗੀ ਤੁਹਾਡੇ ਮੁੰਡੇ ਨੂੰ ਉਹਦੇ ਕੋਲੋਂ ਪੁੱਛਾਂਗੀ।
ਹਾਂ ਤੁਸੀਂ ਉਹਨੂੰ ਕਰ ਲਜ ਨਹੀਂ ਤੇ ਆਜ ਜੇ ਅਸੀਂ ਬਾਨੇ ਘਰ ਆ ਜਾ ਜੇ ਮਿਲ, ਨਾਲੇ ਨਾਲੇ ਦੂਰੋਂ ਦੂਰੋਂ ਹੀ ਪੁੱਛ ਹੀ ਜਾਂਦੇ ਪਓ। ਪੋਤਰੇ ਦਾ ਹਾਲ ਘਾਰ ਆ ਉਹ ਹਾਲ ਕਿਸੇ ਵੇਲੇ,
ਨੂੰ ਵੇਖਣ ਤੇ ਬੜਾ ਮਨ ਕਰਦਾ ਏ ਤੇ ਖਿਲਾਣ ਵੀ ਮਨ ਕਰਦਾ ਏ ਬਸ ਹੁਣ ਤੁਹਾਨੂੰ ਪਤਾ। ਤਾਂ ਘਰ ਕੰਮ ਹੁੰਦਾ ਪਿਆ ਨਾ ਤੇ ਫੇਿਰ ਇਸ ਕਰਕੇ ਬਾਹਰ ਨਿਕਲ, ਨਿਕਲਣਾ ਜ ਜ਼ਰਾ ਮੁਸ਼ਕਿਲ ਹੋ ਜਾਂਦਾ ਹੈ ਕੰਮ ਚ ਹੁੰਦਾ ਪਿਆ। ਘ ਮਿਸਤਰੀ ਲੱਗੇ ਹੋਏ ਨੇ, ਬਸ ਓਹੀ, ਹਾਂਜੀ ਉਹ ਬਸ ਉੱਤੇ ਕਮਰੇ ਪਾਏ ਸੀ ਦੋ, ਮੈਂ ਕਿਹਾ ਚੱਲ ਉੱਤੇ ਦੋ ਕਮਰੇ ਪਾ ਲੈਂਨੇ ਹਾ ਹੋਰ, ਅੱਗੋਂ ਦਿੱਕਤ ਹੋ ਜਾਏਗੀ ਬੱਚੇ ਵੱਡੇ ਹੁੰਦੇ ਪਏ ਨੇ।
ਹਾਂ ਬੱਚਿਆਂ ਨੂੰ ਵਿਆਣਾ ਆ ਤੇ ਲੋੜ ਤੇ ਹੈ ਹੀ ਏ।
ਹਾਂ, ਮੈਂ ਕਿਹਾ ਚੱਲ ਬੱਚੇ ਵੱਡੇ ਹੁੰਦੇ ਪਏ ਨੇ, ਅੱਗੋਂ ਲੋੜ ਤੇ ਹੈ ਹੀ ਏ। ਪਾ ਲੈਂਨੇ ਆ। ਨਾਲੇ ਨਾ ਸਾਡੇ ਨਾ ਸਾਰੀ ਨਾ ਸੀਲਨ ਆ ਗਈ ਸੀ ਲੈਂਟਰ ਵਿੱਚ ਬੜੀ ਜ਼ਿਆਦਾ।
ਅੱਛਾ ਅੱਛਾ।
ਸਾਡਾ ਨਾ ਸਾਰਾ ਲੈਂਟਰ ਨਾ ਥੱਲੇ ਗਿਰਦਾ ਪਿਆ ਏ ਉੱਖੜ ਉਖੜ ਕੇ ਤੇ ਇੰਨੀ ਮਤਲਬ ਬਰਸਾਤਾਂ ਚ ਨਾ ਸਾਰਾ ਹਾਂ ਤੇ ਫੇਿਰ ਮੈਂ ਕਿਹਾ ਅਸੀਂ ਸਾਰੀ ਛੱਤ ਸਹੀ ਕਰਾਵਾਂਗੇ, ਖੜਵਾ ਕੇ ਫੇਰ ਇਨਾ ਪੈਸਾ ਲਾਵਾਂਗੇ। ਤੇ ਮੈਂ ਕਿਹਾ ਚਲੋ ਉੱਤੇ ਅਸੀਂ ਪਾਣਾ ਹਾਂ। ਸਾਲ ਬਾਅਦ ਵੀ ਪਾਉਣਾ ਹੈ ਦੋ ਸਾਲ ਵੀ ਬਾਅਦ ਵੀ ਪਾਉਣਾ ਹੈ। ਤੇ ਮੈਂ ਕਿਹਾ ਚਲੋ ਹੁਣ, ਤੇ ਬਣਾ ਲੈਂਨੇ ਆ ਫੇਰ ਥੱਲੇ ਦੀ ਵੀ ਪ੍ਰੋਬਲਮ ਖ਼ਤਮ ਹੋ ਜਾਏਗੀ ਛੱਤਾਂ ਦੀ। ਤੇ ਮੈਂ ਤਾਂ ਕ ਚਲੋ ਹਜੇ ਬਜਟ ਤੇ ਨਹੀਂ ਹੁੰਦਾ ਪਿਆ ਸੀ ਪਰ ਫਿਰ ਵੀ ਮੈਂ ਕਿਹਾ ਚਲੋ ਪਾ ਲੈਣਾ। ਦੇ ਆ ਚਲੋ,
ਆਹ ਚਲੋ ਲੈਂਡਰ ਪਾ ਕੇ ਛੱਡ ਦ ਆ ਜੀ ਫੇਰ ਹੌਲੀ ਹੌਲੀ ਬੰਦਾ ਰਹੇਗਾ ਥੱਲੇ ਫੇਰ ਥੱਲੇ ਦਾ ਤੇ ਹੋ ਜਾਏਗਾ ਨਾ। ਚ ਥੱਲੇ ਦਾ ਮਤਲ ਖਰਾਬ ਹੁੰਦਾ ਤੇ,
ਥੱਲੇ ਦਾ ਲੈਂਟਰ ਸਹੀ ਕਹਿ ਰਹੇ ਹੋ ਉਹ ਨਾ ਲੈਂਟਰ, ਥੱਲੇ ਦਾ ਵੀ ਖ਼ਰਾਬ ਹੁੰਦਾ ਪਿਆ ਸੀਲਨ ਨਾਲ, ਪਾਣੀ ਪਤਾ ਨੀ ਲੈਂਟਰ ਵਿੱਚ ਪਾਣੀ ਭਰ ਗਿਆ ਜਾਂ ਪਾਣੀ ਪੀ ਗਿਆ ਏ। ਨਾ ਕੀ ਹੋਇਆ ਵੇ। ਕਿੰਨੇ ਮਿਸਤਰੀਆਂ ਨੂੰ ਅਸੀਂ ਦਿਖਾ ਵੀ ਦਿੱਤਾ ਏ। ਉਹਨਾ ਨੂੰ ਵੀ ਸਮਝ ਨੀ ਆ ਰਹੀ ਪਾਣੀ ਹਜੇ ਅਸੀਂ ਤੁਸੀਂ ਮੰਨੋਗੇ ਨੀ ਅਸੀ ਉੱਤੇ ਟੈਲਾਂ ਵੀ ਲਵਾਈ ਦੀਆਂ ਨੇ ਅਸੀਂ ਪੱਕਾ ਕੰਮ ਕਰਾਇਆ ਦਾ ਏ, ਫੇਰ ਵੀ ਪਤਾ ਨੀ ਕਿਉਂ ਸੀਲਨ ਹੋ ਕਹੀਏ ਹਾਂ
ਹਾਂ ਨਹੀਂ ਹੁਣ ਠੀਕ ਹੋ ਜਾਏਗਾ ਤੁਸੀਂ ਜੇ ਉੱਪਰ ਪਾ ਲਓਗੇ ਨਾ ਥੱਲੇ ਦਾ ਫੇਰ ਸੇਫ ਹੋ ਜਾਏਗਾ ਤੁਹਾਡਾ।
ਹਾਂ। ਤੇ ਉਹ ਫੇਿਰ ਮੈਂ ਕਿਹਾ ਚਲੋ ਪਾਨਾ ਤੇ ਹੈ ਹੀ ਹੈ ਸਾਲ ਰੁਕ ਕੇ ਵੀ ਪਾਨਾ ਏਂ। ਹੁਣ ਹੀ ਪਾ ਲੈਂਦੇ ਹਾਂ ਲੋੜ ਅੱਗੋਂ ਲੋੜ ਵੀ ਹੈਗੀ ਏ।
ਮੁੰਡੇ ਦਾ ਵਿਆਹ ਕਰਨਾ ਹੋਨਾ।
ਹਾਂ ਮੁੰਡੇ ਦਾ ਵਿਆਹ ਤੇ ਕਰਨਾ ਹੀ ਏ। ਹੁਣ ਉਹ ਤੇ ਦੇਖੋ ਸਾਲ ਨੂੰ ਦੋ ਸਾਲ ਨੂੰ ਵਿਆਹ ਤੇ ਕਰਨਾ ਹੀ ਹੈਗਾ। ਤੇ ਮੈਂ ਕਿਹਾ ਏਸੇ ਬਾਨੇ ਚੱਲੋ ਮੈਂ ਕਿਹਾ ਉੱਤੇ ਦਾ ਫਿਰ ਫੇਰ ਤਾਂ ਹੀ ਅਸੀਂ ਥੱਲੇ ਅਸੀਂ ਕਰਵਾਈਏ ਹੁਣ ਛੱਤਾਂ ਠੀਕ ਫੇਰ ਬਰਸਾਤ ਲੱਗ ਜਾਏਗੀ।
ਹਾਂ ਬਰਸਾਤਾਂ ਵੀ ਹੁਣ ਇੱਕ ਮਹੀਨਾ ਰਹ ਗਿਆ ਬਰਸਾਤ
ਹਾਂ ਪਹਿਲੇ ਸੋਚਿਆ ਸੀ ਥੱਲੇ ਈ ਠੀਕ ਕਰਾ ਲੈਂਨੇ ਆ ਛੱਤਾਂ ਉਤੇ ਫਾਈਬਰ ਦੀ ਉਹ ਜਿਹੜੀ ਅੱਜ ਕੱਲ੍ਹ ਕੀ ਕਹਿੰਦੇ ਨੇ ਉਹਨੂੰ, ਕੀ ਕਰਾਉਂਦੇ ਨੇ, ਛੱਤਾਂ ਤੇ ਕੀ ਲੱਗਦਾ ਏ। ਉਹ ਜਿਹੜਾ ਹੁੰਦਾ ਨੀ ਫਾਈਬਰ ਦਾ ਹਾਂ, ਹਾਂ। ਹਾਂ, ਉਹ ਪਹਿਲੇ ਸਲਾਹ ਬਣਾਈ ਸੀ ਵੀ ਚਲੋ ਛੱਤਾਂ ਖਰਾਬ ਹੋ ਰਹੀਆਂ ਨੇ ਉਹੀ ਲਵਾ ਲੈਂਨੇ ਆ ਫੇਰ ਜਬ ਅਗਰ ਪਿੱਛੇ ਥੱਲੇ ਛੱਤ ਨੀ ਠੀਕ ਹੋਏਗੀ ਅੱਗੇ ਉੱਤੇ ਕੰਮ ਕਰਾਉਣ ਦਾ ਕੀ ਫਾਇਦਾ।
ਨਾਲੇ ਫਿਰ ਉਹਨ ਵੀ ਹੁੰਦਾ ਕਿ ਜਿਹੜਾ ਤੁਸੀਂ ਕਹਿ ਰਹੇ ਹੋ ਨਾ ਫੋਰਸੀਲਿਂਗ ਕਰਾਣ ਤੇ ਦੇਖੋ ਲੈਂਟਰ ਚੋ ਤੇ ਪਾਣੀ ਆਏਗਾ ਹੀ। ਸਾਰਾ ਤੇ ਉਹ ਉੱਤੇ ਇਕੱਠਾ ਹੋਏਗਾ ਤੇ ਫੇਰ ਕਿੱਥੋਂ ਨਿਕਲੇਗਾ। ਵੀ ਫਾਇਦਾ ਨੀ ਹੁੰਦਾ ਦਾ ਉਹਦਾ ਉਹ ਵੀ ਨ ਕਾਮਯਾਬ ਨੀ ਹੋਣਾ ਸੀ ਉਹਦਾ
ਮੈਂ ਹਾਂ, ਹਾਂ ਉਹੀ ਮੈਂ ਕਿਹਾ ਫੇਰ ਫਾਇਦਾ ਕੀ ਅਸੀਂ ਥੱਲੇ ਵੀ ਸਾਰਾ ਠੀਕ ਕਰਾਈਏ ਸਾਰਾ ਪੈਸਾ ਲਾਈਏ ਥੱਲੇ ਵੀ ਤੇ ਫੇਰ ਪਾਣੀ ਦੀ ਰੋਕਥਾਮ ਤੇ ਉੱਤੋਂ ਹੋਏਗੀ ਨੀ ਉੱਤੋਂ ਦੀ। ਜਬ ਤੱਕ ਪਾਣੀ ਦੀ ਰੋਕਥਾਮ ਨੀ ਹੋਏਗੀ ਥੱਲੇ ਕੰਮ ਕਰਾਉਣ ਦਾ ਫ਼ਾਇਦਾ ਹੀ ਨੀ ਹੈਗਾ।
ਹਾਂ ਨਹੀਂ ਠੀਕ ਕੀਤਾ ਤੁਸੀ ਉੇਤੇ ਪਵਾ ਲੋਗੇ ਨਾ ਤੇ ਥੱਲੇ ਸਹੀ ਹੋ ਜਾਵੇਗਾ। ਨਾਲੇ ਦੇ ਉੱਤੇ ਤੁਹਾਡੀ ਰਿਹਾਇਸ਼ ਹੋਰ ਬਨ ਜੇਗਾ ਹੌਲੀ-ਹੌਲੀ ਫੇਰ ਬਨਾਉਂਦੇ ਰਿਹਾ ਜੇ।
ਹਾਂ ਉਹ ਤੇ ਹੈ ਹੁਣ ਇੰਟੀਰੀਅਰ ਦਾ ਸਮਝ ਨੀ ਆ ਰਿਹਾ ਤੁਸੀਂ ਕਿਦੇ ਕੋਲੋਂ ਕਰਵਾ ਤੁਸੀ ਕਿ ਕਿੱਥੋਂ ਕਰਵਾਇਆ ਸੀ ਇੰਟੀਰੀਅਰ ਆਪਣੇ ਮਕਾਨ ਦਾ ਤੁਹਾਡਾ ਬੜਾ ਅੱਛਾ ਹੋਇਆ ਡੈਕੋਰੇਟ ਮਕਾਨ।
ਹੈਗੇ ਆ ਸਾਡੇ ਇਕ ਬੜੇ ਪੁਰਾਣੇ ਬੰਦੇ ਹੈਗੇ ਨੇ ਤੇ ਮੈਂ ਤੁਹਾਨੂੰ ਨੰਬਰ ਦੇਦਾਂਗੀ ਫੇਰ ਤੁਸੀਂ ਵੇਖ ਲਿਆ ਜੇ ਤੁਹਾਡੇ ਘਰ ਭਿਜਵਾ ਦਾਂਗੀ ਉਹਨਾ ਨੂੰ ਤੁਸੀਂ ਗੱਲਬਾਤ
ਹਾਂ ਮੈਂ ਉਦੋਂ ਆਈ ਸੀ ਨਾ ਤੁਹਾਡੇ ਘਰ ਕਾਫੀ ਅੱਛਾ ਇੰਟੀਰੀਅਰ ਹੋਇਆ ਦਾ ਵੇ। ਬੜਾ ਅੱਛਾ ਤੁਸੀਂ ਮਤਲਬ ਡੈਕੋਰੇਟ ਕੀਤਾ ਦਾ ਏ ਇੱਕ-ਇੱਕ ਕੋਰਨਰ ਅੱਛਾ। ਬੜਾ ਅੱਛਾ ਲੱਗਿਆ ਮੈਨੂੰ ਤੁਹਾਡਾ ਵੀ ਮਕਾਨ ਨਾ, ਬੜਾ ਸੋਹਣਾ ਬਣਾਇਆ ਤੁਸੀਂ ਵੀ।
ਹਾਂ ਅੱਛਾ ਬੱਚਿਆਂ ਦੀ ਆਪਣੀ ਪਸੰਦ ਨਾ ਕਰਾਉਂਦੇ ਨੇ। ਮਤਬ ਯਾਰ ਦੋਸਤ ਹੈਗੇ ਨੇ ਕਈ ਲਾਈਨ ਇਚ।
ਤੇ ਮੈਂ ਕਿਹਾ ਚਲੋ ਪੁੱਛ ਪੁਛਾਂਗੀ ਵੀ ਤੁਸੀਂ ਕਿਹੜਾ ਇੰਟੀਰੀਅਰ ਕੀਤਾ ਸੀ ਫੇਰ ਅਸੀਂ ਵੀ ਡਿਸਕਸ ਕਰ ਲਾਂਗੇ। ਅਗਰ ਬੈਜਟ ਵਿੱਚ ਬੈਠ ਗਿਆ ਤੇ ਅਸੀ ਵੀ ਉਹੀ ਲਗ ਹਮ
ਕਰਾਣਾ ਹੋਏਗਾ ਤੁਸੀਂ ਮੇਰੇ ਕੋਲ ਨੰਬਰ ਲੈ ਲਿਆ ਜੇ ਜਾਂ ਪਰਸਨਲੀ ਮੈ ਤ ਉਹ ਆ ਜਏਗਾ ਘਰ ਮਿਲ ਜਾਣਗੇ ਤਾਂਨੂੰ। ਫੇਰ ਉਸ ਹਿਸਾਬ ਨਾਲ ਦੇਖ ਲੈਣ ਤਾਂ ਕਰਵਾ ਲਿਆ ਜੇ ਤੁਸੀਂ।
ਮੈਂ ਉਹੀ ਕਿਹਾ ਮੈਂ ਕਿਹਾ ਚਲੋ ਭੈਣ ਜੀ ਨੂੰ ਪੁੱਛਾਂਗੀ ਵੀ ਮਕਾਨ ਦੀ ਡੈਕੋਰੇਸ਼ਨ ਵੀ ਬੜੀ ਅੱਛੀ ਤੁਸੀਂ ਕੀਤੀ ਹੋਈ ਏ। ਬ ਇੰਟੀਰੀਅਰ ਕੋਈ ਤੁਹਾਨੂੰ ਅੱਛਾ ਹੀ ਮਿਲ ਗਿਆ ਹੋਏਗਾ।
ਹਾਂ ਨੀ ਕੋਈ ਨੀ ਉਹ ਬ ਚਿਆਂ ਦੇ ਜਾਣਕਾਰ ਹੈਗੇ ਨੇ ਤੇ ਫੇਰ ਆ ਉਹਨਾਂ ਨੇ ਕਰਵਾਤਾਾ ਸੀ। ਆਪਣੀ ਮਰਜੀ ਦਾ ਹੀ ਕਰਾਇਆ ਸੀ ਬੱਚੇ ਆਪਣੀ ਮਰਜ਼ੀ ਦਾ ਹੀ ਕਰਾਉਂਦੇ ਨੇ ਅੱਜ ਕੱਲ ਤੇ।
ਹਾਂ ਮੇਰਾ ਵੀ ਬੇਟਾ ਹੀ ਆਪਣੀ ਮ, ਹਾਂ ਬੱਚਿਆਂ ਨੇ ਰਹਿਣਾ ਦੇ ਦੇਖੋ ਬੱਚੇ ਆਪਣੀ ਮਰਜ਼ੀ ਦਾ ਹੀ ਬਣਾਉਣਗੇ ਹੁਣ ਸਾਡੇ ਤੇ ਜਿਵੇਂ ਸਾਨੂੰ ਮਿਲੇਗੀ ਇਹਹੀ ਜਗ੍ਹਾ ਅਸੀਂ ਤੇ ਟੈਮ ਪਾਸ ਕਰ ਲਿਆ।
ਤੇ ਹੁਣ ਬੱਚੇ ਨੀ ਨਾ ਕੰਪਰੋਮਾਈਜ਼ ਕਰਦੇ ਬੱਚੇ ਕਹਿੰਦੇ ਅਸੀਂ ਆਪ ਪਸੰਦ ਦਾ ਬਣਾਵਾਂਗੇ ਆਪਣੀ ਮਰਜ਼ੀ ਦਾ ਕਰਾਵਾਂਗੇ ਸਾਰੇ ਕੰਮ।
ਸਾਰੀ ਉਮਰ ਦੀ ਚੀਜ਼, ਦੇਖੋ ਇੱਕ ਵਾਰੀ ਬੰਨੀ ਹੁੰਦੀ ਹੈ, ਬਾਰ ਵਾਰ ਤੇ ਬੰਨੀ ਨੀ ਹੁੰਦੀ ਤੇ ਠੀਕ ਹੈ ਜਿਸ ਤਰ੍ਹਾਂ ਬੱਚੇ ਕਹਿੰਦੇ ਨੇ, ਬੱਚਿਆਂ ਨੇ ਰਹਿਣਾ, ਬੱਚੇ ਆਪਣੀ ਮਰਜ਼ੀ ਨਾਲ ਬਣਵਾ ਲੈਣ ਤੇ ਵਧੀਆ ਰਹਿੰਦਾ
ਹਾਂਜੀ ਹਾਂ
ਚਲੋ, ਚਲੋ ਭੈਣ ਜੀ ਤੁਸੀਂ ਮੈਨੂੰ ਨੰਬਰ ਭੇਜਣਾ ਫਿਰ
ਹਾਂ ਮੈਂ ਉਹਦਾ ਭੇਜ ਦਾਂਗੀ ਨੰਬਰ, ਤੇ ਫਿਰ ਤੁਸੀਂ ਗੱਲਬਾਤ ਕਰ ਲਿਆਗੇ ਜੇ, ਤੇ ਜਿਵੇਂ ਗ ਠੀਕ ਹੈ, ਹੋਰ, ਤੇ ਫੇਰ ਉਹ ਕਰੀਮ ਦਾ ਤੁਸੀਂ ਵਾ ਤੁਸੀਂ ਕਰਵਾ ਲਿਆ ਜੇ, ਤੁਸੀਂ ਯਾ ਤੇ ਮੇਰੇ ਬੇਟੇ ਨਾਲ ਗੱਲ ਕਰ ਲਿਆ ਜੀ
ਤੁਹਾਡੇ ਬੇਟੇ ਨਾਲ ਹੀ ਗੱਲ ਕਰਾਂਗੀ, ਚਲੋ ਠੀਕ ਹੈ ਠੀਕ ਸਤਿ ਸ਼੍ਰੀ ਅਕਾਲ